ਦੋ ਦੋ ਹੈਲੋ
ਤੁਹਾਡੇ ਫੋਨ ਤੋਂ ਕਰ ਲੈਣਾ ਅੀਤ
ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ।
ਸਤਿ ਸ਼੍ਰੀ ਸੁਣਾਓ ਆਵਾਜ਼ ਬੜੀ ਘੱਟ ਆ ਰਹੀ ਹੈ ਹਾਂਜੀ
ਹੁਣ ਸਹੀ ਏ
ਹਾਂ ਹੋਰ ਸੁਣਾਓ?
ਹੋਧੀ ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਹਾਂਜੀ ਬਾਸ ਰੋਟੀ ਸ਼ੋਟੀ ਖਾਧੀ ਆ ਦੇਖਦੇ ਆ ਬੈਠੇ ਦੇ ਆ।
ਰੋਟੀ ਸੜ ਗਈ?
ਹਾਂਜੀ ਹਾਂਜੀ ਹੁਣੇ ਖਾਧੀ ਏ। ਮੈਂ ਕਿਹਾ ਚਲੋ ਦੋ ਚਾਰ ਦਿਨ
ਹਾਂਜੀ ਮੈਂ ਤੁਹਾਨੂੰ ਕੱਲ ਫੋਨ ਕਰ ਫੋਨ ਤੁਹਾਨੂੰ ਮਿਲਣ ਨਹੀਂ ਰਿਹਾ ਸੀ ਪਰਸੋਂ ਸੰਡੇ ਨੂੰ
ਆਹੋ ਮੈਂ ਥਾਨੂੰ ਮੈਂ ਤੁਹਾਨੂੰ ਕਿਹਾ ਤੁਹਾਡਾ ਨੀ ਮਿਲਦਾ ਪਿਆ ਹੀ ਮੈਂ ਕਿਹਾ ਪਤਾ ਨੀ ਕਿ ਮੈਂ ਪਤਾ ਨੀ ਕਿ ਚੱਕਰ ਹੋਆ ਫੋਨ ਨੇ ਮੈਨੂੰ ਭਾਈ ਹੁਨ ਵੀ ਤੁਸੀ ਫੋਨ ਕਰਦਾ ਬੜੀ ਮੁਸ਼ਕਿਲ ਮਿਲੇ ਹਮਮ
ਹਾਂ ਬਾਈ ਉਹ ਮੈਂ ਫੋ ਕੀਤਾ ਸੀੂੰ ਮੈਂ ਪੁੱਛਿਆ ਸੀ ਉਹ ਕੋਲੋਂ ਉਹਦਾ ਫੋਨ ਮੈਂਨੂੰ ਮਿਲਿਆ ਸੀ ਦੇਠਕੋ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਹਾਂਜੀ ਵਧੀਆ ਵਧੀਆ ਮ ਚਲੋ ਗ ਲ ਕਰੀਏ ਭਾਈ ਸ਼ਾਮੀ ਨੇ
ਹਾਂ ਬੜੇ ਦਿਨ ਗੱਲ ਹੀ ਬਣੀ ਕੀ ਕਰੀਏ ਕੰਮਾਂ ਕਾਰ ਬਿੱਜੀ ਹੋਏ ਦੇ ਹਾਂ ਬਸ ਇਸ ਕਰਕੇ ਟਾਈਮ ਨੀ ਮਿਲਣ ਡਿਆ ਹੋਰ ਤੁਸੀਂ ਸੁਣਾਓ ਠੀਕ ਹੋ
ਹਾਂਜੀ ਹਾਂਜੀ
ਹੋਰ ਕੰਮ ਕਾਰ ਠੀਕ ਆ ਤੁਹਾਡਾ?
ਚੱਲ ਜਾਂਦਾ ਕੰਮ ਲਾ ਵਾ। ਥੋੜਾ- ਬਹੁਤਾ ਹੈ, ਥੋੜਾ- ਬਹੁਤਾ ਨਹੀਂ ਹੈ, ਟਾਈਮ ਪਾਸ ਹੋ ਰਿਹਾ।
ਹਾਂ। ਟਾਈਮ ਪਾਸ ਹੋਣਾ ਚਾਹੀਦਾ ਨਾ ਆਰਾਮ ਨਾਲ।
ਇਸ- ਇਸ ਲਈ ਕੰਮ ਠੰਡੇ ਨੇ, ਇਸ ਲਈ ਕੰਮ ਠੰਡੇ ਜ
ਹਾਂਜੀ- ਹਾਂਜੀ -ਹਾਂਜੀ, ਹੋਰ ਦੱਸੋ ਭਾਜੀ। ਬਹੁ ਕੰਮ ਲੱਗੇ ਵਾ ਜੀ ਸਿੱਦਾਂ ਮਿਲ ਲੈਂਦੇ ਡ ਔਡਰ ਮਿਲ ਲ ਨਿਕਲ ਜਾਂਦੇ ਮਾਲ। ਹੋ ਤੁਹਾਡੇ ਸ਼ਹਿਰ ਲੱਗਦੇ ਲੋਟੇ ਮਾਲ ਲੱਗਦਾ ਹੋਣਾ।
ਸਾਢੇ ਆ ਲੱਗਦੇ ਆ ਲੋਟੇ।
ਰੇ ਚਲੋ ਕੋਈ ਨੀ, ਕਿਸੇ- ਕਿਸੇ ਦਿਨ ਆਵਾਂਗੇ ਪਹਿਲ ਤੁਹਾਨੂੰ ਦਿਖਾਵਾਂਗੇ ਸੈਂਪਲ ਵਗੈਰਾ।
ਲੋਟੇ। ਰੇ ਉਹ ਦੱਸ ਦਿਓ ਨਾ ਰੇਟ। ਰੇਟ ਦੱਸ, ਉਹ ਦਿਖਾ ਦੇ ਸੈਂਪਲ ਭੇਜ ਖਾਲੀ ਲੋੋਟੇ ਹੀ ਬਣਾਉਦੇ।
ਹਾਂ ਅਸੀ ਲੋਟਾ ਬਣਾਰਹੇ ਹਾਂ।
ਆਹੋ!
ਕੋਈ ਦੇਖਾ ਨਾ ਸੈਂਪਲ। ਜੇ ਲੱਗਦਾ ਤੇ ਮਾਲ ਬਿਣਾ ਹੋਰ ਕੀ। ਸਾਰਾ ਮਾਲ ਭਰ ਰਿਹਾ ਹੋ ਰਿ ਵੀ।
ਹ ਕੋ ਨਾ ਸੇ। ਤੇ ਜੇ ਰੇਟ ਕੀ ਵੈਸੇ ਲੋਟਿਆਂ ਦਾ।
ਪੰਜਾ ਭਾਜੀ ਆਪਾ ਬਣਨਾ ਦਾਗੇ। ਜੇ ਪੰਜਾ ਬਿਆਲੀ ਰੁਪਏ।
ਘਿੳ ਵਾਲੀ ਡਾਈ। ਕਿਦਾ।
ਦ ਦਿ ਦੋਡ ਦਿ ਲਈਰ
ਪੱਚੀ- ਬਿਆਲੀ ਰਪਏ ਦਾ। ਅਤੇ ਉਹ ਹੋਲਸੇਲ ਰੇਟ ਵੀ ਵਿਕਦਾ।
ਹਾਂਜੀ।
ਹ
ਹੋਰਥ ਹੋਰਥ ਟਲ ਬਰ ਦੇ
ਨਹੀਂ- ਨਹੀਂ ਮੈਂ ਜਨੂੰ ਤਾਂ ਹੋਲਸੇਲ ਹੀ ਤੇ ਕਰਾਂਗਾ ਨਾ।
ਤੁਸੀਂ ਹੋ ਦਲ ਕਰੋਗੇ।
ਹਾਂ।
ਚਲੋ ਕੋਈ ਨੀ ਤੋ ਲਾਂ ਸਹੀ ਲਾ ਦਾਂਗੇ ਰੇਟ ਕੋਈ ਨੀ।
ਅੱਛਾ- ਅੱਛਾ, ਕੋਈ ਨਹੀਂ, ਦੱਸੋ ਤੁਹਾਨੂੰ ਆਈਡੀਆ ਹੋ ਜਾ ਮੈ -ਮੈ ਤਾਂ ਪਤਾ ਨਹੀਂ ਹੈਗਾ।
ਅੱਛਾ- ਅੱਛਾ, ਕੋਈ ਨੀ। ਉਂਕਿ ਸਾਡੇ ਇ ਸਾਡੇ ਤੇ ਬੰਦਾ ਮਾਹੌਲ ਵੇਜਦਾਧਰ ਤੁਹਾਡੇ ਉਧਰ ਸ਼ਹਿਰ ਹੀ। ਤਾਡੇ ਤਾਂ ਮੁੰਡ ਮਿਲ ਜਾਏਗਾ ਬਾਹਰੋ।
ਹਾਂਜੀ।
ਤੁਹਾਡੇ ਇੱਥੇ ਨਾ ਬੰਦਾ ਮਾਂ ਤੁਹਾਡੇਥ ਨਾਵੇ ਸ਼ਹਿਰ ਚ'।
ਸ਼ਹਿਰ 'ਚ ਆਓ।
ਹਾਂ ਤੁਹਾਡੇ ਹੀ ਸ਼ਹਿਰ ਚ'।
ਹਾਂ- ਹਾਂ।
ਹਾਂ। ਸਾਡੇ ਤਾਂ ਬੰਦਾ ਮਾਹੋਲ ਵੇਚਦਾ ਉੱਧਰ।
ਤੁਹਾਡੇ ਤੁਸੀਸੀਂ ਦਿੰਦੇਓ ਕੋਈ ਹੋਰ। ਅੱਛਾ- ਅੱਛਾ।
ਹਾਂਜੀ ਬ ਵਧੀਆ।
ਹਾ
ਹਾਂ।
। ਇਹ ਤੇੇ ਹੀ ਮਜ਼ੇ ਨਾਲ ਗੱਲ ਐ, ਹਾਂਜੀ।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
ਆਵਾਜ਼ ਤੁਹਾਡੀ ਸਹੀ ਨਹੀਂ ਆ ਰਹੀ ਹੈ ਕਟੋ ਕਟੋ ਕੇ ਆ ਰਹੀ।
ਮੈਂ ਕਿਹਾ ਕਿਤੇ ਗਏ ਨੀ ਘੁੰਮਣ?
ਘੁੰਮਣ, ਘੁੰਮਣ ਤਾਂ ਏਖੇ ਕਰਦੇ ਐ। ਹਲੇ ਫਿਲਹਾਲ ਸਾਨੂੰ ਇਹ ਛੁੱਟੀਆਂ ਨੀ ਪਈਆਂ, ਸਾਡੇ ਇੱਥੇ ਗਰਮੀਆਂ ਦੀ ਪੈਂਦੀ ਛੁੱਟੀ।
ਅੱਛਾ ਜੀ। ।
ਹਾਂਜੀ?
ਪੜਦੇ ਸੀ ਨਹੀਂ ਹਲੇ।
ਸਾਡੇ ਇੱਥੇ ਨਾ ਉਹ ਸਮਰ ਦੇ ਸਮਰ ਵਕੇਸ਼ਨ ਹੁੰਦੇ ਦੁਕਾਨਦਾਰ ਕਰਾਇਆ। ਤਿੰਨ- ਚਾਰ ਛੁਟੀਆਂ ਲਈ ਹਾਂ- ਹਾਂ।
ਅੱਛਾ- ਅੱਛਾ।
ਹੂੰ।
ਪਰਾ ਬੱਚਾ ਠੀਕ ਐ ਘਰ ਪਰਿਵਾਰ ਸਭ ਠੀਕ ਐ?
ਹਾਂਜੀ- ਹਾਂਜੀ ਹਾਂ, ਹਾਂਜੀ।
ਬੱਚੇ ਕੀ ਕਰ ਰਹੇ ਮੈ ਕਿਹਾ?
ਬੱਚੇ, ਬੱਚੇ ਵਾ ਇੱਥੇ ਆ ਖੇਲ ਦੇ ਯਾਂ ਪਤਾ ਤੰਗ ਕਰਦੇ ਪਏ ਨੇ।
ਅੱਛਾ- ਅੱਛਾ। ਹੋਰ ਵਧੀਆ, ਹੋਰ ਜਾਣਾ ਤੁਸੀ ਦੀਵਾਲੀ ਜਾਣਾ ਜੰਮੂ ਉੱਧਰ। ਹਜ਼ੂਰ ਸਾਹਿਬ ਜਾਣਾ ਜੇ।
ਹਜੂਰ ਸਾਹਿਬ ਬਣਾਓ ਸਲਾਦ ਹੋ ਆਵਾਂਗੇ।
ਸਲਾਹ ਬਨ ਰਹੀ ਐ ਨਾ ਆਪਣਾ ਪੰਜ ਤਰੀਕ, ਪੰਜ ਨਵੰਬਰ ਦੀ।
ਅੱਛਾ।
ਹਾਂਜੀ- ਹਾਂਜੀ ਸਾਰੀ ਫੈਮਿਲੀ ਜਾ ਰਹੀ ਹੈ ਸਿਸਟਰ ਜਾ ਰਹੇ ਨੇ ਜੀਜਾ ਜੀ ਜਾ ਰਹੇ ਨੇ।
ਹਾਂ।
ਹਾਂਜੀ। ਹੋਰ ਵੀ ਹੈ ਥੋੜੇ ਜੇ ਰਿਸ਼ਤੇਦਾਰ ਹੇਗੇ ਨੇ, ਜੀਜਾ ਜੀ ਦੇ ਰਿਸ਼ਤੇਦਾਰ ਹੈਗੇ ਨੇ ਉਹ ਵੀ ਜਾ ਰਹੇ ਨੇ। ।
ਚਲੋ ਵਧੀਆ ਐ, ਅੱਛੀ ਗੱਲ ਹੈ।
ਹਾਂ- ਹਾਂ ਕੱਲ ਆਇਆ ਸੀ ਓਨ ਭਾਜੀ ਦਾ ਕਹਿੰਦੇ ਜਾਣਾ ਮੈਂ ਕਿਹਾ ਫੇਰ ਕਰਾਲੋ ਟਿਕਟ ਮੇਰੀ ਵੀ ਬੂਕ। ਪੰਜ ਤਰੀਕ ਦੀ ਨਵੰਬਰ ਦੀ। ਦੀਵਾਲੀ ਦੇ ਕਹਿੰਦੇ ਨਹੀਂ ਹੁਣ ਪੁੱਛ ਜਾ ਕੇ ਮੈਂ ਘਰ ਗਿਆ ਟਾਈਮ ਨੀ ਮਿਲਿਆ। ‌ ਕੱਲ- ਕੱਲ ਜਾਵਾਂਗਾ ਪੁੱਛਾਂਗਾ ਉਹਨਾਂ ਕੋਲੋਂ
ਅੱਛਾ।
ਤੁਸੀ ਚਲਣਾ ਸਾਡੇ ਨਾਲ।
ਹਾਂਜੀ?
ਚੱਲੋ ਸਾਡੇ ਨਾਲ।
ਕੋਈ ਨੀ ਦੇਖਦੇ ਹਲੇ ਦੇਖਦੇ ਹਜੇ ਫਿਲਹਾਲ ਮਾਰਕੀਟ, ਜਹੀ ਬਂਦੀ ਹੈ ਫੇਰ ਬਣਾਵਾਂਗੇ ਸਾਥ ਸੋਲਾਂ ਤੋਂ ਇੱਕ ਪੰਜਾਬ 'ਚ ਦੱਸਿਆ ਉਨਾਂ ਨੇ ਹੁਨ ਦੁਬਾਰਾ ਤੂਫਾਨ ' ਉ ਦੱਸਿਆ ਸੀ ਮੀਸ਼ਨ ਸੀ। ਸੋਲਾਂ ਤੋਂ ਇੱਕੀ ਜੂਨ ਤੱਕ ਮੀਂ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ
ਅੱਛਾ।
ਹੂੰ।
ਮਤਲਬ ਜਿੱਥੋਂ ਦੀ ਆਵਾਜ਼ ਹੈਗੀ ਏ। ਇੱਕੀ ਜੂਨ, ਸ਼ਨੀਵਾਰ ਨੂੰ
ਹਾਂਜੀ।
। ਚ ਵਧੀਆ ਮੈਂ ਜਾਣਾ ਈ ਏ ਦਰਬਾਰ ਸਾਹਿਬ।
ਅੱਛਾ ਕਦੋਂ।
ਹਾਂ ਮੈਂ ਜਾਣਾ ਆਪਣਾ ਸਾਨਤੀ ਨਾਲ ਜਾਵਾਗਾ। ਬੱਚਿਆਂ ਨੇ ਜਾਣੈ ਨਾ, ਛੋੜਨ ਬੱਚਿਆਂ ਨੂੰ ਹਾ ਬਚਿਆ ਨੇ ਜਾਣਾ ਨਾਨੀ ਘਰ ਜਾਣਾ। ਤੇ ਮੈਂ ਜਾਣਾ ਵੀਰਵਾਰ ਜਾਵਾਂਗਾ ਛੋੜ ਕੇ ਆਵਾਂਗਾ ਬੱਚਿਆਂ ਨੂੰ ਨਾਨੀ ਘਾਰ। ਨਾਲ ਵਾਈਫ ਏ ਉਨਾ ਨੂੰ ਛੱਡ ਕੇ ਆਵਾਗਾ, ਹਾਂਜੀ- ਹਾਂਜੀ। ਵਧੀਆ ਉੱਥੇ ਗਰਮੀ ਨੀ ਹੋਏਗੀ, ਉੱਥੇ ਗਰਮੀ ਵੀ ਹੋਏਗੀ ਜਾਵਾਂਗੇ ਤੇ।
ਹਾਂ-ਹਾਂ ਉ ਤਾਂ ਗਰਮੀ ਏ।
ਹਾਂ ਹੋਰ ਸੁਣਾਓ ਭਾਜੀ।
ਬਾਅ ਤੁਸੀਂ ਸੁਣਾਓ?
ਬਸ ਵਧੀਆ-ਵਧੀ ਹੋਰ ਸਭ ਠੀਕ ਆ ਸਭ ਠੀਕ ਏ।
ਹੂੰ, ਆਓ ਲਾਇਓ ਚੱਕਰ ਇੱਥੇ।
ਹਾਂ ਮੈਂ ਆਪਣਾ ਕਿਆ ਸੀ ਆਪਣਾ ਸਿਸਟਰ ਨੂੰ ਉ ਕਹਿੰਦੇ ਮ ਸਾਡੇ ਸਲਾਹ ਹਾਲੇ ਬਨ ਨੀ ਰਈ, ਜਦੌ ਸਲਾਹ ਵਣੀ ੳਦੋ ਤੁਹਾਡੇ ਨਾਲ ਚੱਲਾਂਗੇ ਨਾਲ ਅਸੀ।
ਅੱਛਾ-ਅੱਛਾ।
ਹਾਂਜੀ-ਹਾਂਜੀ। ਹੋਰ ਸੁਨਾੳ ਰੋਟੀ-ਰੋਟੀ ਕੀ ਖਾਦਾ ਅਜ।
ਆਪਾਂ ਉ ਬਣਾਏ ਸੀ, ਭਿੰਡੀਆਂ ਗਰਮੀਆਂ ਭਿੰਡੀਆਂ।
ਹਾਂ ਅੱਛਾ ਜੀ, ਤੁਸੀ ਸਬਜ਼ੀ ਜਾਦਾ ਖਾਂਦੇ ਆ ਸਬਜ਼ੀਆਂ ਨਾ ਸਬਜ਼ੀਆਂ।
ਸਾਡੇ ਇੱਥੇ ਜੋ ਬਣੇ ਇੱਥੇ ਸਬਜ਼ੀ, ਸਬਜ਼ੀ ਰਾਤੀ ਸਬਜ਼ੀ ਲਿਆਂਦੀ ਦੇ ਸਵੇਰੇ ੳ
ਅੱਛਾ-ਅੱਛਾ।
ਰਾਤੀ ਸਬਜ਼ੀ ਤੇ ਸਵੇਰੇ ਉ ਦਾਲ ਚਾਲ।
ਅੱਛਾ। ਸਾਡੇ ਤੇ ਸਾਡੇ ਤੇ ਸਾਡੇ ਸਵੇਰੇ ਬਨਦੀ ਸਬਜ਼ੀ ਤੇ, ਰਾਤੀ ਦਾਲ ਬਨਦੀ ਐ।
ਅੱਛਾ-ਅੱਛਾ ਨਈ ਸਰ ਚਲੋ ਜਿੰਜ ਹੋਏ ਸਾਬ ਦੇ। ਸੇਰੇ ਖਾੳ, ਰਾਤੀ ਖਾੳ। ਹੂੰ ਹਾਂ ਹਾਂ ਬਸ ਬਸ ਬਸ।
ਹਾਂਜੀ।
ਹਾਂਜੀ!
ਭਾਜੀ-ਭਾਜੀ ਠੀਕ ਨੇ ਮੈ ਕਿਆ ਬਾਰ?
ਹਾਂਜੀ-ਹਾਂਜੀ ਵਧੀਆ ਪਾਜੀ।
ਬਾਹਰ
ਹਾਂਜੀ
ਬਾਰ ਕੀ ਕਰ ਰਿਆ ਅਜ ਕਲ ਭਾਜੀ।
ੳ ਹਜੇ ਤੇ ਫਿਲਹਾਲ ਸਟੱਡੀ ਕਰਦੇ ਨੇ।
ਕੀ ਕਰੇ ਓ ਅਲੇ
ਓ ਹੋ ਸਾਡੇ ਮਾਸਟਰਸ ਕਰਿਆ ਕਰਦੇ।
ਅੱਛਾ।
ਹਾਂਜੀ।
ਮੈਂ ਤੁਆਡੇ ਬ੍ਰਦਰ ਉਧਰ ਈ ਉੱਥੇ ਮੈਰਿਡ ਹੋਏ ਬਾਰ ਈ।
ਹਾਂ, ਹਾਂ, ਹਾਂ।
ਜਾਂ ਲੋਕਲ ਈ ਤੁਹਡੇ ਸ਼ਹਿਰੀ
ਨਈਂ ਉੱਧਰ ਐ, ਕਨੈਡਾ।
ਅੱਛਾ ਅੱਛਾ।
ਕਨੇਡਾ, ਕਨੈਡਾ ਨਾਂ ਉੱਥੇ ਬਰਮਟੋਂ ਵਿੱਚ।
ਬਰੇਮਟਨ ਚ ਅੱਛਾ ਮੈਰਿਜ ਓਨਾਂ ਦੀ ਏਥੇ ਦੀ ਏ ਤੁਆਡੇ ਸ਼ਹਿਰ ਦੀ ਐ।
ਕੀ ਕੈਅ ਰੇ ਲਾਈਫ
ਨਈਂ ਵਾਈਫ, ਵਾਈਫ ਓਨਾਂ ਦੀ। ਹਾਂ, ਨਈਂ ਨਈਂ, ਮੈਂ ਕਿਆ ਤੁਆਡੀੇ-ਤੁਆਡੇ ਏ ਜੰਮੂ ਦੇ ਰੇ। ਅੱਛਾ, ਅੱਛਾ।
ਹਂ, ਹਂ ਜੰਮੂ ਦੇ, ਲੋਕਲ ਈ।
ਸਟੱਡੀ, ਸਟੱਡੀ ਬੇਸ ਬਾਰ ਗਏ ਹੋਣੇ ਨੇਂ।
ਹਾਂ, ਹਾਂ।
ਹਾਂਜੀ, ਹਾਂਜੀ।
ਬਾਹਰ।
ਹੋਰ, ਹਾ ਵਧੀਆ। ਤੁਹੀਂ ਵੀ ਚਲਜੋ ਜੀ ਬਾਹਰ। ਤੁਹੀ ਨ੍ਹੀਂ ਜਾਣਾ?
ਅਹੀਂ ਜਾਵਾਂਗੇ ਬਾਅਦ ਚੋਂ, ਦੇਖਦੇ ਆ।
ਅੱਛਾ ਜੀ, ਆਹ ਹਾਡਾ ਵੱਡਾ ਭਰਾ ਸੈਟ ਹੋ ਜੇ। ਤੇ ਓਹਦਾ ਆਹ। ਇੱਕ ਬੰਦਾ ਪੱਕਾ ਹੋ ਜੇ ਫਿਰ ਦਿੱਕਤ ਨੀਂ ਹੁੰਦੀ।
ਹਂ। ਚਲੋ ਕੋਈ ਨੀਂ ਦੇਖਾਂਗੇ।
ਆਹ ਤੇ ਹੈ। ਆਇਓ ਤੁਸੀ ਸਾਡੇ ਸ਼ਹਿਰ ਆਇਓ ਭਾਜੀ। ਫਿਰ ਚੱਲਾਂਗੇ ਘੁੰਮਣ-ਫਿਰਨ।
ਕੋਈ ਨਾ ਆਵਾਂਗੇ। ਲੈ ਜਾਇਓ ਸਾਨੂੰ ਘੁਮਾਣ।
ਹਾਂ, ਜ਼ਰੂਰ ਭਾਜੀ ਜ਼ਰੂਰ, ਮੌਕਾ ਦਿਓ ਸਾਨੂੰ। ਹਾਂਜੀ, ਹਾਂਜੀ। ਹਾਂਜੀ, ਹਾਂਜੀ। ਹੋਰ ਭਾਜੀ ਵਧੀਆ, ਚਲੋ ਚੰਗਾ ਭਾਜੀ ਹੈਂ।
ਠੀਕ ਹੈ ਠੀਕ। ਕਰਦਾ ਮੈਂ ਤੁਆਨੂੰ ਕੋਲ। ਠੀਕ ਐ, ਕਰਦਾ ਮੈਂ। ਠੀਕ, ਠੀਕ।